ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕਿੱਦਾਂ ਜੀ ਘਰ ਪਰਿਵਾਰ ਸਭ ਵਧੀਆ ਜੀ
ਹਾਂ
ਤੁਸੀਂ ਥੋੜਾ ਨੈਟਵਰਕ ਚ ਆਓਗੇ ਤੁਹਾਡੀ ਆਵਾਜ ਨਾ ਬੜੀ ਦੂਰ ਤੋਂ ਆ ਰਹੀ ਹੈ
ਹਾਂਜੀ, ਹੁਣ ਸਹੀ ਆਉਂਦੀ ਪਈ।
ਹੁਣ ਸਹੀ ਆ ਰਹੀ ਹੈ ਜੀ, ਹੁਣ ਸਹੀ ਆ ਰਹੀ ਹੈ
ਉਹ ਬਸ ਕੂਲਰ ਚੱਲਦਾ ਪਿਆ ਸੀ ਨਾ ਉਹਦੇ ਕਰਕੇ ਥੋੜਾ ਲੱਗਦਾ ਪਿਆ ਗਾ
ਹਾਂਜੀ ਠੀਕ ਹੈ ਜੀ ਹੋਰ ਦੱਸੋ ਜੀ ਕੀ ਕਰਦੇ ਸੀ ਤੁਸੀਂ
ਬਸ, ਬਸ ਦੁਪਹਿਰ ਦੇ ਖਾਣੇ ਦੀ ਤਿਆਰੀ
ਅੱਛਾ ਜੀ, ਓਕੇ ਜੀ ਓਕੇ
ਜੀ
ਜੇ ਤੁਸੀਂ ਆਪਣੀ ਹੈਲਥ ਨੂੰ ਲੈ ਕੇ ਕਿੰਨਾ ਕੁ ਮਤਲਬ ਕਿ ਪ੍ਰੋਜੈਸਿਵ ਮਤਲਬ ਕਿ ਕਿੰਨਾ ਕੋਲ ਹੈ ਮਤਲਬ ਕਿ ਪਾਣੀ ਪੂਣੀ ਪੀਂਦੇ ਹੋ ਪੂਰੇ ਦਿਨ ਚ ਤੁਸੀਂ ਕਿ ਨਹੀਂ
ਮਤਲਬ, ਸਵੇਰੇ ਤਾਂ ਦੇਖੋ ਹਨਾ ਪਾਣੀ ਤਾਂ ਪਾਣੀ ਸਭ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੀ ਸਰੀਰ ਦੇ ਲਈ ਕਿਉਂਕਿ ਆਪਾਂ ਜੇਕਰ ਵੱਧ ਤੋਂ ਵੱਧ ਪਾਣੀ ਪੀਵਾਂਗੇ ਉਹਦੇ ਨਾਲ ਆਪਾਂ ਨੂੰ ਕਿੰਨੀਆਂ ਬਿਮਾਰੀਆਂ ਨੀ ਲੱਗਦੀਆਂ ਹਨਾ ਜਿਵੇਂ ਕਿ ਦੇਖੋ ਜਿਵੇਂ ਪਾਣੀ ਪੀਣ ਨਾਲ ਆਪਣੀ ਸਕਿੰਨ ਸਾਫ਼ ਹੁੰਦੀ ਹੈ ਨਾ ਆਪਣਾ ਚਿਹਰਾ ਵੀ ਸਾਫ਼ ਹੁੰਦਾ, ਜਿਵੇਂ ਕਿ ਆਪਾਂ ਘੱਟ ਪਾਣੀ ਪੀਂਦੇ ਹਾਂ ਉਹਦੇ ਨਾਲ ਦੇਖੋ ਆਪਣੇ ਮੂੰਹ ਤੇ ਕਿੱਲ ਵਗੈਰਾ ਹੋ ਜਾਂਦੇ ਆ ਹਨਾ
ਹਾਂ ਹਾਂਜੀ- ਹਾਂਜੀ, ਮੇਰੀ ਤਾਂ ਅਗਰ ਮੈਂ, ਮੈਂ ਜਿੱਦਾਂ ਆਪਣਾ ਦੱਸਾਂ ਤੇ ਮੈਂ ਅਗਰ ਪਾਣੀ ਨਾ ਪੀਆਂ ਤੇ ਮੇਰੀ ਤੇ ਸਕਿੰਨ ਸੁੱਕ ਜਾਂਦੀ ਹੈ ਬਿਲਕੁਲ ਡਰਾਈ ਐ ਹੋ ਜਾਂਦੀ ਹੈ ਜਿੱਦਾਂ ਵਾਈਟ ਵਾਈਟ ਸਰਦੀਆਂ ਨਹੀਂ ਹੋ ਜਾਂਦਾ ਉਵੇਂ ਹੋ ਜਾਂਦੀ ਹੈ ਮੇਰੀ ਸਕਿੰਨ ਤੇ ਤੇ ਕੁਛ ਮੇਰੇ ਹਾਂਜੀ ਕੁਛ ਜਿਵੇਂ ਹੁਣ ਅਸੀਂ ਅਹ ਗਰਮੀਆਂ ਚ ਤਾਂ ਵੈਸੇ ਦੇਖੋ ਪਾਣੀ ਪੀਤਾ ਜਾਂਦਾ ਵਾਧੂ, ਅਗਰ ਅਸੀ ਦੇਖਿਆ ਜਾਏ ਤੇ ਜਿੱਦਾਂ ਅਸੀਂ ਹੁਣ ਰੋਟੀ ਨਹੀਂ ਵੀ ਖਾ ਰਹੇ ਹਾਂ ਤੇ ਪਾਣੀ ਪੀ ਪੀ ਕੇ ਸਾਡਾ ਪੇਟ ਇੰਨਾ ਕੁ ਹੋ ਜਾਂਦਾ ਕਿ ਸਾਨੂੰ ਰੋਟੀ ਵੀ ਨਹੀ, ਉਹ ਹੁੰਦੀ ਕਿ ਨਹੀਂ ਅਸੀਂ ਮਨ ਨਹੀ ਰੋਟੀ ਖਾਣ ਦਾ ਮਨ ਬਿਲਕੁਲ ਨਹੀ ਐਵੇਂ ਹੁੰਦਾ ਹੈ ਤੇ ਦੂਸਰਾ ਪਾਸੇ ਹੁਣ ਜਿਵੇਂ ਅਸੀਂ ਡਾਕਟਰ ਕੋਲ ਜਾਈਏ ਤੇ ਅਸੀਂ ਕਹੀਏ ਕਿ ਹਾਂ ਜੀ ਅਸੀਂ ਪੂਰੇ ਦਿਨ ਦਾ ਅੱਠ ਲੀਟਰ ਪਾਣੀ ਪੀਂਦੇ ਹਾਂ, ਅੱਠ ਗਿਲਾਸ ਪਾਣੀ ਪੀਂਦੇ ਹਾਂ ਲੇਕਿਨ ਡਾਕ ਵੀ ਕਹਿੰਦੇ ਨੇ ਕਹਿੰਦੇ ਨਹੀਂ ਅਗਰ ਅਸੀਂ ਐਕਸਸ ਪਾਣੀ ਪੀ ਰਹੇ ਹਾਂ ਨਾ ਜ਼ਿਆਦਾ ਆ ਵੀ ਪੀ ਰਹੇ ਹਾਂ ਉਹ ਵੀ ਸਾਡੀ ਬੋਡੀ ਲਈ ਬੜਾ ਖ਼ਰਾਬ ਹੈ।
ਹਾਂਜੀ -ਹਾਂਜੀ।
ਹਾਂ। ਪਰ ਨਹੀਂ ਦੇਖੋ ਪਾਣੀ ਤੇ ਦੇਖੋ ਸਭ ਤੋਂ ਵੱਡੀ ਗੱਲ ਹੈ ਸਾਡੀ ਅੱਧੀ ਹਾਫ ਬੋਡੀ ਪਾਣੀ ਦੀ ਹੈ ਹਾਫ ਬੋਡੀ ਅਗਰ ਅਸੀਂ ਕੁਛ ਖਾ ਰਹੇ ਹਾਂ ਪੋਸ਼ਿਕ ਪੌਸ਼ਟਿਕ ਤੱਤਵ ਅਸੀਂ ਖਾ ਰਹੇ ਹਾਂ ਪਦਾਰਥ ਖਾ ਰਹੇ ਹਾਂ ਲੇਕਿਨ ਸਾਨੂੰ ਦੂਸਰੀ ਸਾਈਡ ਤੇ ਸਾਨੂੰ ਪਾਣੀ ਵੀ ਬਹੁਤ ਜ਼ਰੂਰੀ ਐ ਹੁਣ ਤੇ ਵੈਸੇ ਵੀ ਗਰਮੀ ਹੈ, ਬੰਦਾ ਕਹਿੰਦਾ ਚੱਲ ਪਾਣੀ ਚ ਨਿੰਬੂ ਘੋਲ ਲਈਏ ਕੋਈ ਕਹਿੰਦੇ ਚੱਲ ਪਾਣੀ ਚ ਰੂਆ ਫ ਘੋ ਘੋਲ ਕੇ ਪੀ ਲਈਏ ਕਿਉਂਕਿ ਪਾਣੀ ਦੇ ਤਾਂ ਹੁਣ ਯੂਜੇਜ ਵੀ ਬੜੇ ਨੇ।
ਹਾਂਜੀ- ਹਾਂਜੀ। ਪਾਣੀ ਪੀਣ ਨਾਲ ਆਪ ਹਾਂਜੀ ਪਾਣੀ ਪੀਣ ਨਾਲ ਦੇਖੋ ਵਧੀਆ ਮਤਲਬ ਕੀ ਰਹਿੰਦੇ ਦੇਖੋ ਆਪਣੀ ਸਕਿੰਨ ਚਿਹਰੇ ਦੀ ਜਿਹੜੀ ਚਮੜੀ ਹੁੰਦੀ ਆ ਹਨਾ ਉਹ ਮਤਲਬ ਕਿ ਸੁੱਕੀ- ਸੁੱਕੀ ਨਹੀ ਰਹਿੰਦੀ ਕਦੀ ਵਧੀਆ ਉਹਦੇ ਤੇ ਰੌਣਕ- ਰੌਣਕ ਆ ਜਾਂਦੀ ਆ ਹਨਾ
ਹਾਂ
ਹੋਰ ਵੀ ਕਾਫ਼ੀ ਫਾਇਦੇ ਜਿਵੇਂ ਕਿ ਸਵੇਰੇ ਉੱਠ ਕੇ ਆਪਾਂ ਦੇਖੋ ਗਰਮ ਪਾਣੀ ਪੀਦੇ ਹਾਂ ਨਿਰਨੇ ਦਾਲ ਜਾਏ ਕੋਸਾ ਪਾਣੀ ਪੀਂਦੇ ਹਾਂ ਉਹਦੇ ਨਾਲ ਆਪ ਨੂੰ ਮਤਲਬ ਕਿ ਚਰਬੀ ਵਗੈਰਾ ਘੱਟ
ਐਨਰਜੀ ਹੈ ਸਾਨੂੰ ਫੁੱਲ ਡੇ ਐਨਰਜੀ ਸਾਡਾ ਬੋਡੀ ਪੂਰੀ ਐਨਰਜੀ ਰਹਿੰਦੀ ਹੈ ਅਗਰ ਅਸੀਂ ਸਵੇਰ ਦਾ ਪਾਣੀ ਗਰਮ ਪੀ ਰਿਹਾ ਆ ਅੱਜ ਕੋਈ ਵੀ ਅੱਜ ਕੱਲ ਤੇ ਹੁਣ ਜਿਵੇਂ ਅ ਟੋਕਸਿਸ ਉਹ ਆ ਗਏ ਨ ਨਾ ਡੀਟੋਕਸ ਵੋਟਰ ਆ ਗਏ ਜਿਵੇਂ ਕਿ ਅਹ ਜੀਰੇ ਵਾਲਾ ਪਾਣੀ ਪੀ ਲ ਆ ਯਾ ਸੌਫ ਵਾਲਾ ਪਾਣੀ ਪੀ ਲਿਆ ਯਾ ਕੀ ਕਹਿੰਦੇ ਨ ਉਹ ਉਹਦਾ ਕੀ ਕਹਿੰਦੇ ਮੇਥੀ ਦਾਣੇ ਵਾਲਾ ਪਾਣੀ ਪੀ ਲਿਆ ਐਹ ਫੇਰ ਸਾਡੀੇ ਅਗਰ ਅਸੀਂ ਪੀਰਹਾ ਨਾ ਤੇ ਸਾਡੇ ਡੀਟੋਕਸ ਹੋ ਰਹੀ ਹੈ ਸਾਡੀ ਬੋਡੀ ਜਿੱਦਾਂ ਪਸੀਨੇ ਦੇ ਥਰੂ ਸਾਡੇ ਜਿਹੜੇ ਅੰਦਰ ਦੇ ਜਮਸ ਐ ਗੰਦਗੀ ਆ ਉਹ ਬਾਹਰ ਨਿਕਲਦੀ ਹੈ ਪਸੀਨੇ ਦੇ ਥਰੂ
ਹਾਂਜੀਕ ਸਭ ਤੋਂ ਬਾਅਦ ਜੇਕਰ ਆਪਾਂ ਜਿੰਨਾ ਪਾ ਜ਼ਿਆਦਾ ਪਾਣੀ ਪੀਵਾਂਗੇ ਉਹਨੇ ਮਤਲਬ ਕੀ ਆਪਣੇ ਮਤਲਬ ਕੀ ਮਾਲ ਮੂਤਰ ਰਾਹੀਂ ਹੈਨਾ ਗੰਦਾ ਪਾਣੀ ਬਾਹਰ ਨਿਕਲਦਾ ਸਰੀਰ ਸਾਫ਼ ਹੁੰਦਾ ਰਹਿੰਦਾ ਗਾ ਫੇਿਰ ਆਪਾਂ ਦੇ ਫੇਰ ਆਪਾਂ ਜਿੰਨਾ ਜੇ ਫੇਿਰ ਆਪਣੇ ਸਰੀਰ ਨੂੰ ਪਸੀਨਾ ਆਉਂਦਾ ਪਸੀਨੇ ਨਾਲ ਕਿੰਨੇ ਜਿਹੜੇ ਆਪਣੇ ਬੋਡੀ ਦੇ ਅੰਦਰ ਨਿੱਕੇ ਨਿੱਕੇ ਸ਼ੇਡ ਹੁੰਦੇ ਪਸੀਨੇ ਨਾਲ ਉਹ ਆਪਣੇ ਸ਼ੇਰ ਖੋਲਦੇ ਆ ਉਹਦੇ ਨਾਲ ਜਿਹੜਾ ਗੰਦਾ
ਹਾਂ ਬਿਲਕੁਲ ਜਿਵੇਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਲੇਕਿਨ ਜਿਵੇਂ ਕਈ ਲੋਕ ਹੁੰਦੇ ਨਾ ਜਿਵੇਂ ਅਸੀਂ ਕਰ ਰਹੇ ਹਾਂ ਤੇ ਸਾਨੂੰ ਪਸੀਨਾ ਆ ਰਿਹਾ ਐ ਤੇ ਅਗਰ ਸਾਨੂੰ ਅਗਰ ਬੋਡੀ ਤੇ ਪਸੀਨਾ ਆ ਵੀ ਰਹਿ ਨਾ ਤੇ ਕਈ ਲੋਕ ਕੀ ਕਰਦੇ ਨੇ ਮੈਂ ਆਪਣੀ ਗੱਲ ਕਰਾਂ ਕਿਉਂ ਨਾ ਕਰਾਂ ਕੀ ਮੈਨੂੰ ਜਿਵੇਂ ਪਸੀਨਾ ਆਣ ਲੱਗਾ ਆਉਂਦਾ ਮੈਂ ਕਿ ਨਾਮ ਏਸੀ ਚ ਦੋ ਮਿੰਟ ਚ ਏਸੀ ਚਲਾ ਲੈਨੀ ਈਵਨ ਮੇਰਾ ਬੇਬੀ ਵੀ ਮੇਰਾ ਬੱਚਾ ਵੀ ਐਵੇਂ ਕਰਦਾ ਉਹ ਵੀ ਮੰਮਾ ਪਸੀਨਾ ਆ ਰਿਹਾ ਗਰਮੀ ਲੱਗ ਰਹੀ ਏਸੀ ਚਲਾ ਦੋ ਅਸੀਂ ਪਸੀਨਾ ਆਉਣ ਹੀ ਨਹੀਂੀ ਦਿੰਦੇ ਆਪਣੀ ਬੋਰਡਿੰ ਨੂੰ ਜੋ ਕਿ
ਪਰ ਦੇਖੋ ਹਾਂਜੀ ਸੀਨਾ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਜੇਕਰ ਪਸੀਨਾ ਪਸੀਨਾ ਆਪਣੀ ਬੋਡੀ ਤੋਂ ਨਾ ਆਊਗਾ ਹਨਾ ਦੇਖੋ ਅ ਨੂੰ ਚਮੜੀ ਦੇ ਰੋਗ ਲੱਗ ਜਾਣਗੇ ਕਿਉਂਕਿ ਅੱਜ ਕੱਲ੍ਹ ਲੋਕ ਬਹੁਤ ਐਵੇਂ ਕਰਦੇ ਆ ਵੀ ਜਦੋ ਮਾੜਾ ਜਿ ਪਸੀਨਾ ਹੈ ਚਲੋ ਜੀ ਏਸੀ ਚਲਾ ਕੇ ਬੈਡ ਪਰ ਉਹ ਆਪਣੇ ਲਈ ਬਹੁਤ ਗ਼ਲਤ ਆ ਗਾ ਕਿਉਂਕਿ ਏਸੀ ਦੀ ਹਵਾ ਵੀ ਬਹੁਤ ਮਤਲਬ ਕਿ ਏਸੀ ਦੀ ਹਵਾ ਨੈਚੁਰਲ ਥੋੜੀ ਨਾ ਹੁੰਦੀ ਹੈ ਕਿਉਂਕਿ ਜੇਕਰ ਸ਼ੁੱਧ ਹਵਾ ਹੋਵੇ ਉਹਦੇ ਨਾਲੋਂ ਵਧੀਆ ਰਹਿੰਦਾ ਪਰ
ਜਿੰਨੀ ਹੁਣ ਅਸੀਂ ਸਵੇਰ ਦੀ ਠੰਢਡੀ ਹਵਾ ਲਵਾਂਗੇ ਨਾ ਬਾਹਰ ਦੀ ਨੇਚਰ ਦੀ ਉਹ ਸਾਡੀ ਬੋਡੀ ਲਈ ਵਧੀਆ ਏਸੀ ਤੇ ਮੈਨ ਮੇਡ ਐ ਮੈਨਮੇਡ ਹੈ ਇਹ ਚੀਜ਼ ਕੋਈ ਨੈਚੁਰਲ ਥੋੜ੍ਹੀ ਹੈ ਕਿ ਇਹ ਨੈਚੁਰਲ ਚੀਜ਼ ਹੈਗੀ ਹੈ ਇਹ ਤੇ ਮੈਨਮੇਡ ਐ ਅ ਏ-ਸੀ ਚਲਾ ਲਿਆ ਕੂਲਰ ਚਲਾ ਲਿਆ ਫੈਨ ਚਲਾ ਲਿਆ, ਇਹ ਤੇ ਮੈਨਮੇਡ ਚੀਜ਼ਾਂ ਹੈਗੀਆਂ ਨੈਚੁਰਲ ਹਵਾ ਸਾਨੂੰ ਕਿ ਕਿਦਾ ਮਿਲਣੀਆ ਅਸੀਂ ਸਵੇਰੇ ਸਵੇਰੇ ਉੱਠੀਏ ਬਾਹਰ ਜਾਈਏ ਉੱਪਰ ਜਾਈਏ ਕਿਸੀ ਵੋਕ ਕਰਨ ਜਾਈਏ ਪਾਰਕ ਵਿੱਚ ਸਾਨੂੰ ਜਿਵੇਂ ਹਵਾ ਠੰਡੀ ਮਿਲਦੀ ਹੈ। ਉਹ ਸਾਡੇ ਲਈ ਜ਼ਿਆਦਾ ਬੈਨੀਫਿਸ਼ਲ ਹੈਗੀ ਹੈ ਇਹ ਤਾਂ ਸਭ ਮੈਨ ਮੇਡ ਚੀਜ਼ਾਂ ਹੈਗੀਆਂ ਸਾਰੀਆਂ ਏਸੀ ਵਗੈਰਾ ਹ
ਹਾਂਜੀ ਹਾਂਜੀ ਇਹ ਤਾਂ ਹੈ ਪਰ ਦੇਖੋ ਪਸੀਨਾ ਆਣ ਨਾਲ ਹਨਾ ਆਪਣੇ ਸਰੀਰ ਦੇ ਅੰਦਰੋਂ ਗੰਦੇ ਤਰਲ ਪਦਾਰਥ ਬਾਹਰ ਨਿਕਲਦੇ ਆ ਗੇ ਜਿਹਦੇ ਕਰਕੇ ਆਪਣੀ ਚਮੜੀ ਹਮੇਸ਼ਾ ਸਾਫ਼ ਰਹਿੰਦੀ ਹੈਗੀ ਹਨਾ ਨਹੀਂ ਤਾਂ ਆਪਣੀ ਚਮੜੀ ਦੇ ਉੱਪਰ ਦੇ ਖੋ ਉਹ ਕਾਲੀਆਂ ਕਾਲੀਆਂ ਦੀਆਂ ਮਲਬ ਕਿ ਲਾਈਨਾਂ ਪਾਈਆਂ ਸੈਟ
ਭੈ ਹਾਂਜੀ ਉਹਨੂੰ ਹਾਂਜੀ ਹਾਂਜੀ ਹੁਣ ਜਿਵੇਂ ਜਿੰਮ ਵੇ ਬੰ ਹੁੰਦੇ ਆ ਜਾਂ ਯੋਗਾ ਜਾ ਰਿਹਾ ਕੋਈ ਬੰਦਾ ਕੋਈ ਜਿੰਮ ਜਾ ਰਿਹਾ ਐ ਉਹ ਆਪਣੀ ਐਕਸਰਸਾਈਜ਼ ਕਰ ਰਹੇ ਹਨ ਇੱਕ ਘੰਟਾ ਦੋ ਘੰਟੇ ਜਿੰਨੇ ਵੀ ਉਹਨਾਂ ਕੋਲ ਟਾਈਮ ਹੈ ਫਿਰ ਉਹਨਾ ਨੂੰ ਜਦ ਪਸੀਨਾ ਆਉਂਦਾ ਸਵੈਟਿੰਗ ਆਉਂਦੀ ਹੈ, ਉਹ ਕੀ ਕਰਦੇ ਨੇ ਘਰ ਆਏ ਫਟਾਫਟ ਆਏ ਏ-ਸੀ ਚਲਾਇਆ ਚਲੋ ਬਹਿ ਗਏ ਜੋ ਕਿ ਉਹਨਾਂ ਨੂੰ ਪਤਾ ਹੀ ਨਹੀਂ, ਕਿ ਸਾਡੀ ਬੋਡੀ ਲਈ ਕਿੰਨਾ ਕੁ ਖ਼ਰਾਬ ਹੈ ਸਭ ਤੋਂ ਖ਼ਰਾਬ ਚੀਜ਼ ਹੈ, ਸਾਡੀ ਬੋਡੀ ਲਈ ਉਹ ਕਿ ਅਸੀਂ ਇੱਕੋ ਦਮ ਪਸੀਨੇ ਵਿੱਚੋਂ ਇੱਕੋ ਦਮ ਆ ਕੇ ਏਸੀ ਚ ਬਹਿ ਜਾਈਏ ਉਹ ਸਾਡੇ ਲਈ ਬਹੁਤ ਹਾਰਮਫੁਲ ਹੈ।
ਜਦੋਂ ਦੇਖੋ ਆਪਣੀ ਬੋਡੀ ਗਰਮ ਹੁੰਦੀ ਆ, ਉਹਦੇ ਅੰਦਰ ਮਤਲਬ ਕਿੰਨੀ ਮਤਲਬ ਕਿ ਤਾਕਤ ਮਹਿਸੂਸ ਹੁੰਦੀ ਆ। ਕਿਉਂਕਿ ਸਰੀਰ ਇੱਕਦਮ ਗਰਮ ਹੁੰਦਾ ਆਪਣਾ ਪਰ ਜਦੋਂ ਹਾਂਜੀ ਆਂਟੀ ਜਦੋਂ ਆਪਾਂ ਏਸੀ ਥੱਲੇ ਆ ਕੇ ਬਹਿ ਜਾਂਦੇ, ਉਹ ਇੱਕਦਮ ਠੰਡਾ ਪੈ ਜਾਂਦਾ ਸਰੀਰ ਉਹਦੇ ਕਰਕੇ ਬਿਮਾਰੀਆਂ ਵੀ ਦੇਖੋ ਕਿੰਨੀਆਂ ਲੱਗਦੀਆਂ,
ਕਈਆਂ ਨੂੰ ਸਾਈਡ ਉਹਦੇ ਬੜੇ ਜ਼ਿਆਦਾ ਹਣ ਕਿਸੇ ਬੱਚੇ ਜਿਵੇਂ ਹੁਣ ਮੈਂ ਦੇਖਿਆ ਜਿੰਮ ਵਾਲੇ ਕਈ ਐਸੇ ਬੰਦੇ ਹੈਗੇ ਨੇ ਇੰਨੇ ਤਗੜੇ ਤਗੜੇ ਇੰਨੇ ਬੋਡੀ ਬਿਲਡਰ, ਅੰਦਰੋਂ ਦੀ ਇੰਨੇ ਸਟਰੋਂਗ ਤੇ, ਉਹਨਾਂ ਦੀ ਡੈਥ ਕਿਵੇਂ ਹੋ ਰਹੀ ਹੈ ਇੱਕ ਉਹਦੇ ਕਰਕੇ ਹਾਰਟ ਅਟੈਕ ਕਰਕੇ ਸਾਇਲੈਂਟ ਅਟੈਕ ਕਰਕੇ ਉਹ ਕਿਉਂ ਉਹ ਐਸੀ ਕਾਰਨ ਕਿ ਜ਼ਿਆਦਾ ਉਹਨਾਂ ਨੇ ਵਜ਼ਨ ਚੁੱਕ ਲਿਆ ਤੇ ਜਿਵੇਂ ਵਜ਼ਨ ਚੁੱਕ ਕੇ ਪਸੀਨਾ ਆਇਆ ਤੇ ਅਹ ਕਿ ਨਾਮ ਸਡਨਲੀ ਉਹ ਇੱਕਦਮ ਉਹਦੇ ਚ ਆ ਗਏ ਏ ਸੀ ਚ ਆ ਗਏ ਤੇ ਉਹਨਾਂ ਨੂੰ ਸਾਇਲੈਂਟ ਅਟੈਕ ਪੈ ਰਹੇ ਨੇ ਐਵੇਂ ਹੋ ਰਿਹਾ ਅਹ ਜਵਾਨ ਬਿਲਕੁਲ ਜਵਾਨ ਬੱਚਿਆਂ ਨਾਲ,
ਹਾਂਜੀ ਇਹ ਤਾਂ ਹੈ
ਹਾਂ ਮੈਂ ਬਹੁਤ ਸੁਣਿਆ ਮਤਲਬ ਕਿ ਹੁਣ ਮੈਂ ਬਹੁਤ ਸੁਣਦੀ ਆ ਰਹੀ ਹਾਂ, ਕਿ ਹੁਣ ਜਿੱਦਾਂ ਪਹਿਲੇ ਲੋਕ ਹੈਗੇ ਸੀ। ਉਹ ਕਿੰਨੀ ਕਸਰਤ ਵੀ ਕਰਦੇ ਸੀ ਕਸਰਤ ਘੱਟ ਕਰਦੇ ਸੀ, ਲੇਕਿਨ ਆਪਣੇ ਹੱਥਾਂ ਨਾਲ ਕੰਮ ਜ਼ਿਆਦਾ ਕਰਦੇ ਸੀ। ਜਿਵੇਂ ਅੱਜ ਕੱਲ੍ਹ ਤੇ ਹਰ ਚੀਜ਼ ਲਈ ਮਸ਼ੀਨਾਂ ਆ ਗਈਆਂ ਨੇ ਜੇ ਤੁਸੀਂ ਪੋਚਾ ਲਾਣਾ ਹੈ ਹ ਜੀ ਹੈਂਡ ਪੋਚਾ ਆ ਗਿਆ ਖੜੇ ਖੜੇ ਪੋਚਾ ਲਾ ਦੋ ਜੀ ਅੱਛਾ ਠੀਕ ਹੈ ਜੀ ਭਾਂਡੇ ਤੋਂਨੇ ਭਾਂਡੇ ਧੋਣ ਦੀ ਵੀ ਮਸ਼ੀਨਾਂ ਆ ਗਈਆਂ ਨੇ ਜੀ ਕੱਪੜੇ ਧੋਣੇ ਆ ਕੱ ਕੱਪੜੇ ਤੋਨ ਵਾਲੀ ਵੀ ਆਟੋਮੈਟਿਕ ਮਸ਼ੀਨ ਆ ਗਈ ਕੇ ਕੱਪੜੇ ਪਾਓ ਤੇ ਸੁੱਕ ਕੇ ਬਾਹਰ ਆਉਣਗੇ ਪਹਿਲੇ ਬੰਦੇ ਹੁੰਦੇ ਸੀ, ਕਿ ਆਪਣੇ ਹੱਥਾਂ ਨਾਲ ਸਾਰਾ ਕੰਮ ਉਹਨਾਂ ਨੇ ਕਰਨਾ ਹਰ ਕੰਮ ਚ ਆਟਾ ਵੀ ਘਰ ਪੀਸਣਾ, ਅਹ ਕਿ ਨਾਮ ਸੇਵੀਆਂ ਵਟਣੀਆਂ, ਕਿੰਨੇ ਇੰਨੇ ਸਟਰੋਂਗ ਹੁੰਦੇ ਸੀ ਉਹ ਅੰਦਰੋਂ ਦੀ ਅੱਜ-ਕੱਲ੍ਹ ਦੀ ਜਨਰੇਸ਼ਨ ਦੇ ਬੱਚੇ ਬਿਲਕੁਲ ਹੀ ਸਟਰੋਂਗ ਨਹੀਂ ਹਨ, ਬਿਲਕੁਲ ਵੀ
ਤੁਸੀਂ ਅੱਜ-ਕੱਲ ਦੇਖੋ ਚੰਗਾ ਖਾਣਾ ਪੀਣਾ ਹੈ ਨੀ। ਬੱਚੇ ਪਾਣੀ ਦੀ ਥਾਂ ਤੇ ਬਾਹਰੋਂ ਕੋਲਡ ਡਰਿੰਕ ਵਗੈਰਾ ਲੈ ਆਉਂਦੇ,
ਸੋਫਟ ਡ੍ਰਿੰਕਸ ਕਿੰਨੀਆਂ ਚਲਗਿਆ ਕਿ ਸਟਿੰਗ ਵਗੈਰਾ ਕੋਕਾ ਕੋਲਾ, ਫੈਂਟਾ ਅੱਜ-ਕਲ ਤੇ ਹੁਣ ਨਵੇਂ ਨਵੇਂ ਜਿਵੇਂ ਲੋਹਰੀ ਜੀਰਾ ਤੁਸੀਂ ਸੁਣਿਆ ਹੋਣਾ, ਉਹ ਆ ਗਿਆ ਲੈਮਨ ਦੀ ਬੋਤ ਬੋਤਲਾਂ ਆ ਗਈਆਂ ਛੋਟੀ ਛੋਟੀਆਂ ਮਤਲਬ ਕਿ ਸੋਫਟ ਡਰਿੰਕ ਚ ਇੰਨਾ ਜ਼ਿਆਦਾ ਵਧਾਵਾ ਹੋ ਗਿਆ, ਕਿ ਬੰਦਾ ਕਰੇ ਤੇ ਕਰੇ ਕਿ ਘਰ ਦੇ ਖਾਣਾ ਪੀਣਾ ਤੇ ਬੱਚੇ ਨੇ ਬੰਦ ਹੀ ਕਰ ਦਿੱਤਾ ਬਿਲਕੁਲ ਵੀ ਈਵਨ ਮੈਂ ਦੂਸਰੇ ਪਾਸੇ ਨਾ ਚਾਹਵਾਂ ਮੇਰੇ ਖੁੱਦ ਦਾ ਬੇਟਾ ਜਿਵੇਂ ਹੁਣ ਮੈਂ ਅਗਰ ਉਹਨੂੰ ਕਾ ਨਿੰਬੂ ਪਾਣੀ ਬਣਾ ਕੇ ਦੇ ਰਹੀ ਹਾਂ ਤੇ ਉਹ ਜਰਾ ਜਿਹਾ ਪੀ ਰਿਹਾ ਲੇਕਿਨ ਬਾਹਰ ਦਾ ਉਹ ਲੈਮਨ ਪੂਰੀ ਪੂਰੀ ਬੋਟਲ ਪੀ ਜਾਂਦਾ
ਪਰ ਦੇਖੋ ਆਪਾਂ ਨੂੰ ਆਪਾਂ ਨੂੰ ਇਹ ਨੀ ਨਾ ਪਤਾ ਹੁੰਦਾ, ਕਿ ਉਹ ਕਿੰਨੇ ਕੁ ਟਾਈਮ ਤੋਂ ਬੋਤਲ ਵਿੱਚ ਬੰਣਦ ਆ ਰਹੇ ਕਿਉਂਕਿ ਦੇਖੋ ਇੱਕ ਵਾਰੀ ਬੋਤਲ ਦਾ ਘਾਟਾ ਦੋਂ ਇੱਕ ਵਾਰੀ ਆਪਾਂ ਖੋਲ ਦਿੰਦੇ ਹਾਂ, ਜਿਹੜੀ ਗੈਸ ਹੁੰਦੀ ਉਹ ਨਿਕਲ ਜਾਂਦੀ ਹੈ। ਇਸ ਤੋਂ ਬਾਅਦ ਉਹ ਉਹ ਚੀਜ਼ ਪਾਣੀ ਪਾ ਹਾਂ ਤੇ ਆਪਾਂ ਉਸ ਚੀਜ਼ ਨੂੰ ਦੁਬਾਰਾ ਘੰਟੇ ਬਾਅਦ ਪੀਵਾਂਗੇ ਨਾ ਤੇ ਉਹ ਇੱਕ ਦਮ ਪਾਣੀ ਵਰਗਾ ਸਵਾਦ ਆਊਗਾ ਉਹਦੇ ਵਿੱਚ
ਸਵਾਦ ਵੀ ਆਏਗਾ, ਤੇ ਨਾਲੇ ਉਹ ਬੇਕਾਰ ਵੀ ਹੋ ਜਾਏਗੀ ਸਾਡੇ ਬਿਲਕੁਲ ਬੇਕਾਰ ਹੋ ਜਾਏਗੀ ਉਹ ਚੀਜ਼। ਇਸ ਕਰਕੇ। ਕਿ ਕਈ ਡਾਕਟਰ ਹੁਣ ਮਨਾ ਵੀ ਕਰਦੇ ਨੇ ਵੀ ਬਾਣੀ ਸੀਲ ਪੈਕ ਚੀਜ਼ ਕਦੀ ਨਾ ਖਾਓ ਚਾਹੇ ਉਹ ਖਾਣ ਵਾਲੀ ਚੀਜ਼ ਹੈ ਤੇ ਚਾਹੇ ਉਹ ਪੀਣ ਵਾਲੀ ਚੀਜ਼ ਹੈ ਸੀਲ ਪੈਕ ਚੀਜ਼ ਕਦੀ ਨਾ ਵਰਤੋ ਕਦੀ ਯੂਜ ਨਾ ਕਰੋ ਤੇ ਤੁਸੀਂ ਫਰੈਸ਼ ਚੀਜ਼ ਖਾਓ ਜੂਸ ਵਾਲੇ ਕੋਲ ਜਾਓ ਖੁਦ ਫਰੈਸ਼ ਉਨੂੰ ਚੀਜ਼ਾਂ ਦਿਓ ਉਹਨੂੰ ਕਹੋ ਸਾਡੇ ਸਾਹਮਣੇ ਬਣਾ ਖੁਦ ਘਰ ਬਣਾਓ ਪੀਓ ਉਹਨੂੰ ਇਹ ਚੀਜ਼ਾਂ ਪੀਓ ਪਰ ਉਹੁ ਨਹੀਂ ਨਾ ਲੋਕ ਨਹੀਂ ਸਮਝਦੇ ਬੱਚੇ ਨਹੀਂ ਸਮਝਦੇ ਇਸ ਗੱਲਾਂ ਨੂੰ ਬੱਚੇ ਕੀ ਵੱਡੇ ਨਹੀਂੀ ਸਮਝਦੇ
ਹਾਂਜੀ ਕਿਉਂਕਿ ਦੇਖੋ ਪੀਣ ਖਾਣ ਨਾਲ ਵੀ ਆਪਣੇ ਸਰੀਰ ਵਿੱਚ ਤਾਕਤ ਆਉਂਦੀ ਆ ਉਹੀ ਆਪਾਂ ਮਤਲਬ ਗਲਤ ਭੀਕ
ਹਾਂਜੀ- ਹਾਂਜੀ, ਹਾਂਜੀ- ਹਾਂਜੀ, ਹਾਂਜੀ।
ਭੀ ਖਾ ਰਹੇ ਆ ਉਹਦੇ ਨਾਲ ਦੇਖੋ ਆਪਣੇ ਸਰੀਰ ਦੇ ਅੰਦਰਲੇ ਪੋਸ਼ਟਕ ਤਾਤਾਂ ਜਿਹੜੇ ਉਹ ਨਸ਼ਟ ਹੁੰਦੇ ਜਾ ਰਹੇ ਦਿਨੋ ਦੇਦੋ ਆਪਣੀ ਪਾਚਕ ਸ਼ਕਤੀ ਬਹੁਤ ਕਮਜ਼ੋਰ ਹੋ ਜਾਂਦੀ ਹੈ ਚੀਜ਼ਾਂ ਨੂੰ ਪਹੁੰਚਾਉਣ ਦਾ ਪਹੁੰਚਾਉਣ ਚ ਆਪਾਂ ਨੂੰ ਹਰੇਕ ਚੀਜ਼ ਨੂੰ ਪਹੁੰਚਾਉਣ ਚ ਆਪਾਂ ਨੂੰ ਟਾਈਮ ਲੱਗਦਾ।
ਟਾਈਮ।
ਬਸ ਸਾਰੀਆਂ ਇਹ ਆਪਣੀਆਂ ਗ਼ਲਤੀਆਂ ਕਰਕੇ ਆਪਾਂ ਨੂੰ ਮਤਲਬ ਕਿ ਬਿਮਾਰੀ ਲੱਗਦੀ ਹੈਗੀ।
ਹਾਂ ਹਾਂਜੀ -ਹਾਂਜੀ, ਹਾਂਜੀ। ਚਲੋ ਜੀ ਓਕੇ ਜੀ ਹਾਂਜੀ -ਹਾਂਜੀ ਓਕੇ। ਜੀ ਸਤਿ ਸ਼੍ਰੀ ਅਕਾਲ।